ਹੈਲੋ।
ਹੈਲੋ, ਹਾਂਜੀ ਸਸ ਸ੍ਰੀ ਕਾਲ ਜੀ। ਹੋਰ ਸੁਣਾਓ ਕਿੱਦਾਂ, ਠੀਕ ਓ?
ਸਸ ਸ੍ਰੀ ਕਾਲ ਜੀ। ਹਾਂਜੀ, ਅਸੀ ਠੀਕ ਆਂ। ਤੁਸੀ ਸੁਣਾਓ ਠੀਕ ਓ?
ਹਾਂਜੀ-ਹਾਂਜੀ ਮੈਂ ਵਧੀਆ, ਠੀਕ-ਠਾਕ।
ਹੋਰ ਕੀ ਕਰ ਰੇ ਸੀਗੇ?
ਬਸ-ਬਸ ਕੁਛ ਨੀ ਬਸ ਬੈਠੇ ਸੀ। ਬੱਚੇ ਕੈਂਦੇ ਕਾੱਲ ਘੁੰਮਣ ਜਾਣਾ ਵਾ ਤੇ ਬਾਰ ਦਾ ਖਾਵਾਂ ਪੀਵਾਂ ਜਾ ਕੇ। ਮੈਂ ਕਿਆ ਨਈ ਨੀ ਬਾਰ ਦਾ ਨੀ ਤੁਸੀ ਚਲੇ ਜਾਓ ਓਦਾਂ ਘੁੰਮ ਫਿਰ ਲੋੋ ਪਰ ਖਾਣਾ ਘਰ ਆ ਕੇ ਈ ਐ।
ਹਾਂ, ਬਾਰ ਦਾ ਖਾਨਾ ਤਾਂ ਬੋਤ ਨੁਕਸਾਨ ਐ ਬੱਚੇਆਂ ਵਾਸਤੇ। ਅੱਜ ਕਾੱਲ ਤਾਂ ਬੱਚੇ ਘਰ ਤ ਖਾਂਦੇ ਈ ਨੀ ਐ ਬਸ ਬਾਰੋਂ ਹੀ ਪੀਜ਼ਾ, ਮੋਮੋਜ ਵਗੈਰਾ ਐ ਈ ਖਾਂਦੇ ਐ। ਕੋਲਡ ਡ੍ਰਿੰਕ ਵਗੈਰਾ ਪੀ ਲਈ। ਏਈ ਖਾ
ਹਾਂਜੀ ਓਨਾਂ ਨੂੰ ਬਸ ਏਹੀ ਹੁੰਦਾ ਵਾ ਬਰਗਰ ਵਗੈਰਾ ਖਾ ਲੇਐ, ਪੀਜ਼ਾ ਵਗੈਰਾ ਖਾ ਲੇਐ ਤੇ ਮੰਮਾ ਕੋਲਡ ਡਰਿੰਕ ਦੇ ਦੋ ਨਾਲ। ਤੇ ਓ ਨਾ ਪਚ ਜਾਂਦੈ ਬੱਚਿਆਂ ਨੇ ਓਦਾਂ ਈ ਆਦਤ ਬਨਾਈ ਹੋਈ ਐ। ਐ ਨੀ ਪਤਾ ਕਿੰਨਾ ਅਨਹਾਈਜੈਨਿਕ ਫੂਡ ਐ ਵਾਲਾ।
ਹਾਂ, ਏਨਾਂ ਨੂੰ ਨੀ ਪਤਾ ਹੁੰਦੈ ਕਿ ਬੋਤ ਹਾਂ, ਬੱਚੇਆਂ ਨੂੰ ਨੀ ਪਤਾ ਨਾ ਕਿ ਮਤਲਬ ਕਿ ਏ ਸਾਡੀ ਓ ਸੇਤ ਵਾਸਤੇ ਠੀਕ ਨੀ ਐ। ਓ ਤੇ ਸੋਚਦੇ ਐ ਕਿ ਸਵਾਦ ਐ ਓ ਤੇ ਸਵਾਦ ਭਾਲਦੇ ਐ ਨਾ ਕਿ ਹੋਨਾ ਚਾਈਦੈ। ਤੂੰ ਵੀ ਤੇ ਸਵਾਦ, ਆ ਹਾਂ।
ਕਦੇ 'ਚ ਬਾਦ 'ਚੋਂ ਪੇਟ ਖ਼ਰਾਬ ਹੋ ਜਾਂਦਾ ਫਿਰ ਬਿਮਾਰ ਹੋ ਜਾਂਦੇ ਐ। ਫੇਰ ਓਦਰ ਬ ਡਾਕਟਰ ਕੋਲ ਲੈ ਕੇ ਜਾਓ। ਹੂੰ, ਵਾਧੂ ਦੇ ਪੈਸੇ ਖਰਚ ਹੁੰਦੇ, ਪੈਲੇ ਖਾਨ ਤੇ ਫਿਰ ਦਵਾਈਆਂ ਤੇ।
ਹਾਂ, ਪੈਹਲਾਂ ਓਨਾਂ ਨੂੰ ਖਵਾਓ ਫੇਰ ਬਿਮਾਰ ਹੁੰਦੇ ਫਿਰਨ ਉੱਪਰ ਦਵਾਈਆਂ ਤੇ ਪੈਸੇ ਵੇਸਟ ਕਰੋ ਸਾਰੇ। ਐ, ਐ ਓਨੂੰ ਪਤਾ ਈ ਨਈ ਕਿ ਮੈਂ ਏਦਾਂ ਏਨਾਂ ਨੇ ਤੇਲ, ਮਸਾਲੇ ਕਿੰਨੇ ਪੇ ਹੁੰਦੇ ਐ। ਮੈਦਾ ਤਾਂ ਹਜਮ ਈ ਨੀ ਹੁੰਦਾ ਹਫ਼ਤਾ-ਹਫ਼ਤਾ ਮਾਸਾ ਟੇ ਮਤਲਬ ਅੰਦਰ ਈ ਜਾਂਦੈ।
ਹਾਂਜੀ ਅੰਦਰ ਈ ਅੰਦਰ ਬੱਚੇ ਸਮਝਦੇ ਨੀ ਹੈਗੇ।
ਹਾਂ, ਬੱਚੇਆਂ ਨੂੰ ਘਾਰ ਦਾ ਖਾਨਾ ਪਸੰਦ ਈ ਨੀ ਐ। ਬਾਹ ਰੋਂ ਏਨਾਂ ਨੂੰ ਜਿਤਨਾਂ ਮਰਜ਼ੀ ਖਵਾ ਲੋ ਬਾਰ ਦਾ ਥੋੜਾ ਜਿਆ ਵੀ ਖਾ ਲੈਣਗੇ ਨਾ ਸਬ ਚੀਜ ਕੁਰਕੁਰਰੇ ਵੀ ਖਾ ਲੈਣ, ਕੋਲਡ ਡਰਿੰਕ ਪੀ ਲੈਣ, ਫਰੂਟੀ ਪੀ ਲੈਣ, ਫਿਰ ਓਨੂੰ ਮਤਲਬ ਕਿ ਰੋਟੀ ਦੀ ਭੁੱ ਖ ਈ ਨੀ ਲੱਗਦੀ।
ਨਈ ਲੱਗਦੀ ਹਾਂ, ਏਦਾਂ ਈ ਟਿਊਸ਼ਨ ਤੇ ਜਾਂਦੇ ਆ ਸ਼ਾਮੀ ਆਂਦੇ ਕੁਛ ਨਾ ਕੁਛ ਖਾਯ ਆਂਦੇ ਐ। ਫੇਰ ਘਰ ਜਦੋਂ ਖਾਣਾ ਬਣਿਆ ਖਾਣਾ ਖਾ ਲਓ, ਖਾਣਾ ਖਾ ਲੋ। ਨਈ-ਨਈ ਅਸੀ ਬਾਰੋਂ ਖਾ ਕੇ ਆਏ, ਬਾਰੋਂ ਖਾ ਕੇ ਆਏ। ਫੇਰ ਰਾਤੀ ਜਦੋਂ ਸੋਨਾ ਹੋਵੇ ਨਾ ਪੇਟ 'ਚ ਦਰਦ ਹੁੰਦੀ, ਪੇਟ 'ਚ ਫੇਰ ਮੈਂ ਪਕਾ ਪਤਾ ਲੱਗ ਜਾਂਦਾ। ਮੈਂ ਕੇਆ ਹਾਂ ਪੱਕਾ ਕੁੱਛ ਖਾਦਾ ਐ। ਮੈਂ ਕੇਆ ਜਦੋ ਤੁਆਨੂੰ ਮੰਨ ਕਰੋ ਨਈ ਖਾਨਾ, ਤੁਸੀ ਹਟਦੇ ਨੀ।
ਹਾਂ ਫੇਰ ਬਾਹਰੋਂ ਖਾਣਗੇ, ਤਾਂ ਪੇਟ ਤਾਂ ਦਰਦ ਹੁੰਦਾ ਹੀ ਹੈ, ਗਰਮੀ ਕਰਕੇ ਬਾਹਰ ਦਾ ਪੁਰਾਣੇ ਹੀ ਤੇਲ ਤੂਲ ਹੁੰਦੇ, ਬਰਗਰ ਉਸ ਚ ਹੀ ਤਲੀ ਦਿੰਦੇ ਹੈ।
ਉਸੇ ਚ ਹਾਂ। ਹਾਂਜੀ-ਹਾਂਜੀ ਪੈਸੇ ਵੀ ਖ਼ਰਾਬ ਹੁੰਦੇ ਆ, ਤੇ ਬਿਮਾਰੀ ਵੱਖਰੀ, ਹਮ। ਹਮ, ਬੱਚੇ ਕਿੱਥੇ ਮੰਨਦੇ ਆ, ਤੁਹਾਨੂੰ ਪਤਾ ਹੀ ਹੈ।
ਬੱਚੇ ਬੁੱਚੇ ਨੀ ਮੰਨਦੇ, ਅੱਜ ਕੱਲ ਤਾਂ ਵੱਡੇ ਵੱਡੇ ਵੀ ਲੱਗੇ ਰਹਿੰਦੇ ਆ ਵੱਡੇ ਤੁਸੀਂ ਦੁਕਾਨਾਂ ਤੇ ਜਾਓ, ਹਾਂ ਵੱਡੇ ਵੱਡੇ ਆਉਂਦੇ ਆ, ਉਹ ਵੀ ਮਤਲਬ ਖਾ ਕੇ, ਪੈਕ ਕਰਾ ਕੇ, ਜਿਹੜੇ ਘਰ ਬੰਦੇ ਹੁੰਦੇ ਆ ਨਾ, ਉਹਨਾਂ ਵਾਸਤੇ ਵੀ, ਪੈਕ ਕਰਾ ਕੇ ਘਰ ਲੈ ਜਾਂਦੇ ਹੈ।
ਹਾਂਜੀ-ਹਾਂਜੀ, ਹਮ-ਹਮ। ਇਹ ਤਾਂ ਹੈ ਹੀ ਆ, ਨਹੀਂ ਹਾਂ, ਬਸ-ਬਸ ਦਿਨ ਬਾਅਦ ਖਾ ਲੋ, ਫੇਰ ਕੋਈ ਨੀ, ਉਹ ਚਲੋ, ਡਾਇਜਸਟ ਹੋ ਜਾਂਦਾ, ਸਿਸਟਮ ਵਧੀਆ ਰਹਿੰਦਾ, ਫੇਰ ਖਾ ਕੇ। ਪਰ ਜਿਹੜਾ ਰੋਜ਼-ਰੋਜ਼ ਖਾਣਾ, ਉਹ ਖ਼ਰਾਬ ਹੈ, ਹਾਂਜੀ-ਹਾਂਜੀ।
ਹ ਰੋਜ਼-ਰੋਜ਼ ਤਾਂ ਖਾਣਾ ਉਹ ਹੈ, ਸਾਡੇ ਬੱਚੇ ਵੀ ਬਿਸਕੁਟ ਦੇ ਦੋ ਆਜੇ ਖਵਾਣਾ ਇੱਕ ਦੇ ਦੋ, ਦੋ ਦੇਦੋ ਖਿਲਾਣੇ ਚੀਜ਼ ਦੇ ਦੋ, ਫੇਰ ਮਨਾ ਕਰੋ, ਤਾਂ ਫੇਰ ਬ ਬੱਚੇ ਵੀ ਨਾਰਾਜ਼ ਹੋ ਜਾਂਦੇ ਆ।
ਬੱਚੇ ਨਾਰਾਜ਼ ਹੋ ਜਾਂਦੇ, ਹਾਂਜੀ-ਹਾਂਜੀ, ਫੇਰ ਪੇਰੈਂਟਸ ਵੀ ਵਿਚਾਰੇ ਕੀ ਘਰ ਲਿਆ ਨੂੰ, ਉਹ ਕਹਿੰਦੇ, ਚਲੋ ਕੋਈ ਨੀ, ਸਾਡਾ ਬੱਚਾ ਨਾ ਨਰਾਜ਼ ਹੋਵੇ, ਖਾ ਲਵੇ। ਮ ਕਿੱਦਾਂ ਪਰ ਨਹੀਂ ਦੇਣਾ ਚਾਹੀਦਾ ਨਾ ਬੱਚੇ ਨੂੰ, ਹਾਂਜੀ-ਹਾਂਜੀ, ਹਾਂਜੀ। ਹਮ, ਮੇਰਾ ਬੇਟਾ, ਆਪਣੀ ਮਾਸੀ ਘਰ ਗਿਆ ਸੀਗਾ ਉੱਥੇ ਉਹ ਬੜਾ ਬਾਹਰ ਦਾ ਫੂਡ ਜਿੱਦਾਂ ਜ਼ਿਆਦਾ ਖਾਂਦੇ ਆ, ਤੇ ਉੱਥੇ ਖਾ ਕੇ, ਤੇ ਆ ਕੇ, ਹੂੰਨ ਬਿਮਾਰ ਹੋ ਗਿਆ। ਤੇ ਹੁਣ ਦੋ ਦਿਨ ਹੋ ਗਏ, ਰੋਟੀ ਨੀ ਖਾਦੀ, ਤੇ ਬਾਹਰ ਪੋਕਟ ਕੁਲਚੇ ਵਾਲੇ ਨੀ ਆਉਂਦੇ ਕੁਲਚੇ ਵਿੱਚ ਚਣੇ ਵਗੈਰਾ ਪਾ ਕੇ ਦਿੰਦੀ ਆ, ਤੇ ਕਹਿੰਦਾ, ਮੰਮਾ ਗੱਲ ਕਹਾਂ, ਮੈਂ ਕਿ ਕੀ ਕਹਿੰਦਾ, ਮੇਰਾ ਉਹ ਖਾਨ ਦਾ ਦਿਲ ਕਰਦਾ, ਮੈਂ ਕਿਹਾ, ਹਏ ਬੱਚੇ ਤੂੰ ਠੀਕ ਨੀ ਆ, ਫੇਰ ਮੈਂ ਮਨ ਚ ਸੋਚਿਆ, ਮੈਂ ਕਿਹਾ ਮੈਂ ਦੇ ਕੇ ਦੇਖਾਂ ਇਹਨੂੰ ਤੇ ਮੈਂ ਕਿਹਾ, ਸ਼ਾਇਦ ਠੀਕ ਹੋ ਜਾਵੇ, ਫੇਰ ਕਹਿੰਦਾ, ਮੈਂ ਨਾਲ ਕੋਕ ਪੀਣੀ, ਮੈਂ ਕਿਹਾ, ਨਹੀਂ, ਇਹ ਨੀ ਮਿਲਣੀ, ਕੋਕ ਨੀ ਮਿਲਣੀ ਖਾ ਲੈ, ਨਿੰਬੂ ਪਾਣੀ ਪੀ ਲੈ, ਫੇਰ ਬਾਅਦ ਚ।
ਹਾਂ, ਬੱਚੇ ਆ, ਜਿਸ ਤਰ੍ਹਾਂ ਬਰਗਰ ਖਾ ਕੇ ਨਾ ਨਾਲ ਜਿਹੜੀ ਕੋਕ ਵਗੈਰਾ ਪੀਂਦੇ
ਹਾਂਜੀ-ਹਾਂਜੀ, ਇਹ ਨੁਕਸਾਨ ਕਰਦੀ ਹੈ, ਹਾਂਜੀ ਹਾਂ, ਬੱਚਾ, ਉਹ ਤਾਂ ਕਾਫ਼ੀ ਮਨਾ ਕਰਦੇ ਆ। ਕੋਕ ਵਗੈਰਾ ਨਹੀਂ ਪੀਨੀ, ਅਨਹੈਲਦੀ ਹੈ, ਜਾਂ ਪਰ ਬੱਚੇ ਨਹੀਂ ਮੰਨਦੇ।
ਹੁਣ ਮੈਂ ਆਪਣੇ ਪੇਕੇ ਗਈ ਸੀ, ਨਾ ਮੇਰੇ ਬੱਚੇ ਬੱਚੇ ਮੰਗਦੇ, ਮੇਰੀ ਨਾ ਭੈਣ, ਬਲਕਿ ਬੱਚਿਆਂ ਨੂੰ ਦਿੰਦੀ ਨੀ ਹੈ, ਜੇ ਬੱਚੇ ਨਰਾਜ਼ ਹੋ ਨਾ ਨਾਰਾਜ਼ ਹੀ ਰਹਿੰਦੇ, ਉਹ ਨੀ ਦਿੰਦ ਉਹ ਇਸ ਮਾਮਲੇ ਚ ਪੱਕੀ ਹੈ, ਤਾਂ ਮੇਰੇ ਬੱਚੇ ਕਹਿੰਦਾ, ਮਾਸੀ ਗੰਦੀ ਹੈ। ਮਾਸੀ ਨੀ ਖਵਾਉੰਦੀ, ਉਹਨਾਂ ਨੂੰ ਤਾਂ ਏਈ ਤੇ ਮਾਸੀ ਗੰਦੀ, ਮਾਸੀ ਚੀਜ਼ ਹੀ ਨਹੀਂ ਖਵਾਂਦੀ ਹੈ, ਇਹ ਵਾਲੀ, ਉਹ ਕਹੇਗੀ ਘਰ ਬਣਾਓ, ਜੋ ਖਾਣਾ ਮੈਂ ਘਰ ਬਣਾ ਤੁਹਾਨੂੰ ਘਰ ਦੀ ਨਾ, ਬੱਚਿਆਂ ਨੂੰ ਘਰ ਵਿੱਚ ਸਵਾਦ ਹੀ ਨੀ ਆਉਂਦਾ ਜਦੋਂ
ਸਵਾਦ ਹੀ ਨੀ ਆਉਂਦਾ, ਉਹ ਕਾਫੀ ਇੰਨਾ ਮਤਲਬ ਸੋਸ ਮਸੂਸੇ ਵਿੱਚ ਪਾਈਆਂ ਹੁੰਦੀਆਂ ਵ, ਫੇਰ ਵੀ ਬੱਚੇ ਪਰ ਕਹਿੰਦੇ, ਨਹੀਂ ਬਾਹਰ ਦੇ ਸਵਾਦ ਆ। ਘਰ ਜਿੰਨਾ ਮਰਜੀ ਵਧੀਆ ਬਣਾ ਲੋ, ਸਾਨੂੰ ਇਹ ਹੁੰਦਾ ਮਸਾਲੇ ਮਸੂਲੇ ਪਈਏ ਕਿ, ਬੱਚਾ ਦੇ ਪੇਟ ਚ ਇਨਫੈਕਸ਼ਨ ਹੋਵੇ ਜਾਂ
ਹਾਂ, ਹੁਣ ਜਿਹੜੇ ਘਰ ਬਣਾਵਾਂਗੇ, ਅਸੀਂ ਤਾਂ ਹੈਲਥੀ ਬਣਾਵਾਂਗੇ, ਨਾ ਬੱਚੇ ਖਾਣਗੇ। ਇਹਨਾਂ ਦੀ ਸਾਥ, ਇਹਨਾਂ ਦੀ ਸਿਹਤ ਠੀਕ ਰਹੇ, ਬਾਹਰ ਵੀ ਤਾਂ ਖੁੱਲੇ ਮਸਾਲੇ ਪਾਉਣਗੇ। ਸਵਾਦ ਲਿਆਉਣ ਵਾਸਤੇ, ਸ ਕੁੱਛ ਪਾਉਣਗੇ, ਅਸੀਂ ਤਾਂ ਜਿਹੜੀ ਬਸ ਬਚੇ ਦਾ ਕਹਿੰਣਾ, ਨੀ ਜਿਹਨੇ ਖਵਾਇਆ ਨੀ ਬਸ ਉਹ ਗੰਦਾ ਹੈ। ਹਾਂ, ਬੱਚ ਹਾਂ ਉਹਨੇ ਕਿਹਾ ਮਾਸੀ ਆਪ ਬਹੁਤ ਗੰਦੇ ਹੋ ਆਪ ਬਾਹਰ ਕੀ ਚੀਜ਼ ਕੁਛ ਨਹੀਂ ਖਿਲਾਂਦੇ, ਮੈਂ ਕਿਹਾ ਚੱਲ ਠੀਕ ਹੈ ਕੋਈ ਨੀ ਮੈਂ ਗੰਦੀ ਠੀਕ ਹਾਂ।
ਹਾਂ, ਸਹੀ ਗੱਲ ਹੈ ਨਹੀਂ ਕਈ ਤਾਂ ਬਹੁਤ ਧਿਆਨ ਰੱਖਦੇ ਆ ਆਪਣੇ ਬੱਚਿਆਂ ਦਾ ਨੀ ਬਿਲਕੁਲ ਬਾਹਰ ਦਾ ਬਿਲਕੁਲ ਬਿਲਕੁਲ ਬੰਦ ਕੀਤਾ, ਅਵਇਡ ਕਰਦੇ ਨਹੀਂ ਖਾਣਾ ਬੇਟਾ।
ਹਾਂ, ਨਹੀਂ ਖਾਂਦੇ ਅੱਛਾ ਉਹਨਾਂ ਦੇ ਬੱਚੇ ਨਾ ਮਤਲਬ ਕਿ ਜਿੱਦ ਵੀ ਨੀ ਕੱਰਦੇ ਉਹਨਾਂ ਨੂੰ ਆਦਤਾ ਪਇਆ ਹੋਇਆ ਨੇ। ਖਾਣਾ ਨੀ ਖਾਣਾ ਉਹਨਾਂ ਨੇ ਜੋ ਖਾਣਾ ਨਾ ਹਾਂ, ਮੰਮੀ ਨੂੰ ਕਹਿਣਾ। ਘਰ ਬਣਾ ਦੋ ਉਹ ਤਾਵੀ ਖਾ ਲੈਂਦੇ ਆ।
ਨਹੀਂ ਹੁਣ ਘਰ ਵੀ ਕਾਫ਼ੀ ਚੀਜ਼ਾਂ ਬਣਾਉਣ ਵਾਲੀਆਂ ਹਾਂਜੀ-ਹਾਂਜੀ, ਸੈਂਡਵਿਚ ਬਣਾ ਲੋ। ਸੈਂਡਵਿਚ, ਪਾਸਤਾ, ਮੈਕਰੋਨੀ, ਮੈਗੀ। ਵਧੀਆ ਤਰ੍ਹਾਂ ਬਣਾਓ ਚਲੋ ਵਧੀਆ ਬਣਦੀਆਂ ਏ ਹਾਂਜੀ-ਹਾਂਜੀ।
ਕਹਿੰਦੇ, ਨਹੀਂ-ਨਹੀਂ ਬਾਹਰ ਹੀ ਜਾ ਕੇ ਨਾ ਬਾਹਰ ਹੀ ਖਾ ਕੇ ਆਣਾ ਹੈ।
ਉਹ ਕਹਿੰਦੇ ਸਵਾਦ ਹੀ ਨੀ ਆਂਦਾ ਘਰ ਵਾਲੇ ਗੋਲ-ਗ ਮੈ ਲਿਆਂਂਦੀ ਮੈਂ ਕਿਹਾ ਚੱਲ ਘਰ ਬਣਾ ਕੇ ਦਿੰਦੀ ਹਾਂ ਮੈਂ ਕਿਹਾ ਬਾਹਰ ਓਪਨ ਚ ਮਿੱਟੀ ਵਾਲੇ ਸਾਰੇ ਖਾਣੇ ਤੇ ਉਹ ਓਹ ਤੁਹਾਨੂੰ ਜ਼ਿਆਦੇ ਘਰ ਆਕੇ, ਮਮਾ ਘਰ ਨਹੀਂ ਮਜ਼ਾ ਆਉਂਦਾ ਰੇਡੀ ਤੇ ਖੜੇ ਹੋਕੇ ਖਾਣ ਦਾ ਮਜ਼ਾ ਆਉਂਦਾ ਜਿ
ਹਾਂ, ਉਹ ਉਹਨਾਂ ਨੂੰ ਜ਼ਿਆਦਾ ਹਾਂ ਉੱਧਰ ਜ਼ਿਆਦਾ ਸਵਾਦ ਆਉਦਾ ਇਹਨਾਂ ਨੂੰ, ਬੱਚਿਆਂ ਨੂੰ।
ਹਾਂ-ਹਾਂਜੀ, ਉਹ ਹੁੰਦੇ ਵੀ ਜ਼ਿਆਦਾ ਸਪਾਈਸੀ ਆ ਪਤਾ ਨੀ ਕੀ ਪਾਉਂਦੇ ਬਾਅਦ ਚ ਭਵੇ ਮੂੰਹ ਚ ਛਾਲੇ ਹੋ ਜਾਣ। ਤੇ ਪਰ ਖਾਣੇ
ਤਾਹੀ ਹੈਨਾ, ਉਹੀ ਹੈਨਾ ਮਸਾਲੇ-ਮਸੂਲੇ ਜਿਆਦਾ ਪਾ ਦਿੰਦੇ ਆ ਉਸ ਨਾਲ
ਹਾਂਜੀ-ਹਾਂਜੀ।
ਜਿਹੜਾ ਹਾਂ ਜਿਹੜੇ ਨਾਲ ਸੀ ਏਵੀ ਠੀਕ ਨੀ ਏ, ਸਾਡੇ ਵਰਗੇ ਘਰ ਪਾਵਾਂਗੇ ਅਸੀਂ ਤਾਂ ਘਰ ਮਸਾਲੇ ਪਾ ਕੇ ਬਣਾਵਾਂਗੇ। ਇਹ ਚੀਜ਼ ਬੱਚੇ ਵਾਸਤੇ ਠੀਕ ਹੈ ਜਾਂ ਨਹੀਂ ਹੈ ਉਹ ਅਵੋਇਡ ਕਰਾਂਗੇ ਪਰ ਬੱਚੇ ਨੂੰ ਸਮਝਦੇ ਓ। ਸਾਰੇ ਬਾਹਰ ਹੀ ਜਾਕੇ
ਬਾਹਰ ਹੀ ਜਾਣਾ ਹਾਂ, ਉਹੀ ਤੇਲ, ਮਿੱਟੀ, ਗੰਦਾ ਮਤਲਬ ਜ ਹਨੇਰੀ ਆ ਜਾਂਦੀ ਇਕਦਮ ਤੇ ਕਿੱਦਾਂ ਸਾਰਾ ਗੰਦਾ ਹੋ ਜਾਂਦਾ ਇਕਦਮ ਔਖਾ ਹੋ ਜਾਂਦਾ ਸਮਾਨ-ਸਮੂਨ ਸੰਭਾਲਨਾ।
ਹੁਣ ਤਾਂ ਬਲਕਿ ਬਾਹਰ ਗਰਮੀਆਂ ਚ ਗੋਲ-ਗੱਪੇ ਖਾਣੇ ਵੀ ਕਿਨੇ ਹੁਣ ਇਨੀ ਗਰਮੀ ਪਸੀਂਨੇ ਕਿੱਧਰ ਗੋਲ-ਗੱਪੇ ਕਿਨੇ
ਹਾਂ, ਨਹੀਂ ਖਾਦੇ ਮਨ ਹੀ ਨੀ ਕਰਦਾ ਖਾਣ ਨੂੰ। ਸਾਡੇ ਇੱਥੇ ਪੰਜਾਬ ਵਿੱਚ ਜਲੰਧਰ ਸਾਡੇ ਇੱਥੇ ਜੋਤੀ ਚੌਕ ਲਾਗੇ ਮਬ ਲੱਗਦੀ ਹੈ ਚੋਪਾਟੀ ਲੱਗਦੀ ਏ। ਉਹ ਸਾਰੀ ਓਪਨ ਵਿੱਚ ਹੁੰਦੀ ਹੈ ਉਹ ਸਾਰੀ ਓਪਨ ਚ ਹੁੰਦੀ ਚਪਾਟੀ ਜਿਹੜੀ। ਤੇ ਉਹ ਲੋਕੀ ਇੰਨਾ ਮੈਂ ਇੰਨੀ-ਇੰਨੀ ਜਿੰਨੇ ਲੋਕੀ ਸ਼ੋਪਿੰਗ ਕਰਨ ਆਂਦੇ ਨਾ ਕੋਈ ਨੀ ਐਸਾ ਹੋਣਾ ਜਿਹੜਾ ਮਤਲਬ ਉੱਥੋਂ ਖਾਦੇ ਬਗੈਰ ਨਾ ਆ ਜਾਵੇ।
ਤੇ ਬਣਾਉਂਦੇ ਵੀ ਦੇਖਲੋ ਸਾਰਾ ਓਪਨ ਵਿੱਚ ਆ। ਪਤਾ ਵੀ ਹੈ ਲੋਕਾਂ ਨੂੰ ਅਨਹਾਈਜੈਨਿਕ ਆ ਮਤਲਬ ਫੂਡ ਸਹੀ ਨੀ ਹੈਗਾ ਓਪਨ ਵਿੱਚ ਪਿਆ ਕੋਈ ਮਿਟ ਟੀ ਪਈ ਜਾਂ ਕੋਈ ਨਾ ਕੋਈ ਮੱਖੀ, ਮੱਛਰ ਕੁਛ ਨਾ ਕੁਛ
ਆ ਮਛਰ ਦੇਖੋ ਇਸ ਮੌਸਮ ਤਾਂ ਪੈਹੀ ਜਾਂਦੇ ਉਹੀ ਹੈ ਨਾ ਬੰਦੇ ਕੇ ਸਵਾਦ ਦੇਖਣਾ ਬਲਕੇ ਸਵਾਦ ਖਾ ਕੇ ਜਾਣਾ ਹੀ ਹੈ। ਸਫ਼ਾਈ ਵਿੱਚ ਸਵਾਦ ਨੀ ਹੈ ਗੰਦਗੀ ਵੀ ਸਵਾਦ ਹੈ।
ਹਾਂ, ਇਹ ਤਾਂ ਹੈ ਹੀ ਏ, ਹੂੰ। ਸਵਾਦ ਸੀ ਗੱਲਾਂ ਕਰਨਗੇ, ਉੱਥੋਂ ਦੀ ਆਹ ਚੀਜ਼ ਸਵਾਦ ਆ ਉੱਥੋਂ ਦੀ ਉਹ ਚੀਜ਼ ਸਵਾਦ ਆ। ਇਹ ਨੀ ਦੇਖਣਾ ਆਸੇ-ਪਾਸੇ ਸਫਾਈ ਹੈਗੀ ਸੀ ਕਿ ਨੀ ਹੈਗੀ ਬਸ ਏਦਾਂ ਹੀ ਗੰਦੀਆਂ-ਗੰਦੀਆਂ ਚੀਜ਼ਾਂ, ਚਲੋ ਪੈਸੇ ਵੀ ਖਰਚਾ ਲੱਗੇ ਚੁੱਭਦੇ ਨੀ ਪੈਸੇ ਵੀ ਨੀ ਚੁੱਭਦੇ ਉਹ ਤੇ
ਹਾਂ ਇਹ ਤੇ ਹੈ ਪੈਸੇ ਵੀ ਚੁੱਭਦੇ ਜੇ ਬੱਚਾ ਉਹ ਠੀਕ ਹੋਏ।
ਹਾਂਜ-ਹਾਂਜੀ, ਪੈਸੇ ਦੇ ਵੀ ਚੁੱਗਦੇ ਫੇਰ।
ਹੋਰ ਸੁਣਾਓ।
ਹੋਰ ਵਧੀਆ ਸਭ ਠੀਕ ਠਾਕ ਤੁਸੀਂ ਸੁਣਾਓ ਖਾਣਾ ਖੁਣਾ ਹੋ ਗਿਆ।
ਹਾਂ ਸਭ ਹੋ ਗਿਆ ਬੱਚੇ ਸੋ ਗਏ ਬਸ
ਅੱਛਾ-ਅੱਛਾ ਜੀ ਚਲੋ ਵਧੀਆ, ਹਾਂਜੀ।
ਹੋਰ ਕਿੱਥੇ ਕੱਲ ਘੁੰਮਣ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਬੱਚਿਆਂ ਨਾਲ,
ਹਾਂਜੀ-ਹਾਂਜੀ, ਨਹੀ ਮੈਂ ਤਾਂ ਚਲੋ ਹੁਣ ਆ ਗਈ ਬੇਟਾ ਗਿਆ ਸੀ ਮੇਰਾ ਛੋਟਾ ਘੁੰਮਣ, ਤੇ ਉਹ ਆ ਗਿਆ ਇੱਥੇ ਘਰ ਹੀ, ਹਾਂਜੀ ਬਸ ਲੈ ਕੇ ਆਈ ਆ ਉਹਨੂੰ ਤੇ ਉਹ ਘਰ ਆਇਆ ਤੇ ਮੈਂ ਉਦੋਂ ਦਾ ਆ ਕੇ ਬਸ ਏਦਾਂ ਦੋ ਦਿਨ ਹੋ ਗਏ ਇਏ ਲੰਮੇ ਪਿਆ ਮੈਂ ਕਿਹਾ ਤੂੰ ਕੀ ਕਰਕੇ ਆਇਆ ਮੈਂ ਕਿਹਾ ਮੈਨੂੰ ਦੱਸ ਸੀ ਹੁਣ ਹੌਲੀ-ਹੌਲੀ ਹੁਨ ਅੱਜ ਥੋੜਾ ਠੀਕ ਹੋਇਆ ਥੋੜਾ ਆਕਟੀਵ ਹੋਇਆ ਹੁਣ ਆਪ ਦੱਸਣ ਡਿਆ। ਮਮਾ ਮੈ ਓਥੋ ਮੋਮੋਸ ਖਾਧੇ ਮੈਂ ਪੀਜ਼ਾ ਖਾਧਾ ਡੋਸਾ ਖਾਧਾ ਮੈਂ ਕਿਹਾ ਬਸ ਤੇ ਨੂੰ ਮਨਾ ਕਰ ਕੇ ਭੇਜਿਆ ਸੀ ਨਾ ਇਹ ਚੀਜ਼ਾਂ ਨਹੀ ਖਾਣੀਆ। ਉਹ ਦੀਦੀ ਦੇ ਬੱਚੇ ਨਾ ਉਹ ਜੋਬ ਕਰਦੇ ਨੇ ਉਹ ਰੋਜ ਸ਼ਾਮੀ ਫੋਨ ਕੇ ਪੁੱਛ ਲੈਂਦੇ ਆ ਬੇਟਾ ਕੀ ਖਾ
ਕੀ ਖਾਣਾ ਹਾ ਬੱਚੇ ਜਾਣ ਨਾ ਕਿਧਰੇ ਨਾਨਕੇ ਮਾਸੀਆਂ ਦੇ ਇਹੀ ਹੁੰਦਾ ਪੁਛਦੇ ਹਾ ਆਉਂਦੇ ਹੋ ਕੀ ਖਾਣਾ ਕੀ ਲੈ ਕੇ ਆਈਏ, ਹ ਬੱਚੇ ਵੀ ਡਿਮਾਂਡ ਕਰ ਦਿੰਦੇ ਉਹਨਾਂ ਨੂੰ ਰੋਟੀ ਥੋੜੀ ਚੰਗੀ ਲੱਗਦੀ ਹੈ। ਕਹਿੰਦੇ ਇਹੀ ਲੈ ਕੇ ਆਓ ਇਹੀ ਖਾਵਾਂਗੇ
ਇਹਨਾਂ ਦੀ ਸਗੋਂ ਸਿਸਟਰ ਆ ਉਹ ਸਗੋਂ ਤਰਲੇ ਮਿਨਤਾ ਕਰਦੇ ਆ ਕਹਿੰਦੇ-ਕਹਿੰਦੇ ਮੇਰੇ ਕੋਲ ਭੇਜ ਦੋ ਬੇਟੇ ਨੂੰ ਛੋਟੇ ਨੂੰ ਭੇਜ ਦੋ ਮੈ ਸਗੋਂ ਕਹਿੰਦੀ ਮੈ ਕਿਹਾ ਜਾ ਰਿਵਾਂ ਆਪਣੀ ਭੂਆ ਕੋਲ ਵੀ ਹੋਇਆ, ਨਹੀ ਮੰਮਾ ਤੁਸੀਂ ਨਾਲ ਚੱਲੋ ਫੇਰ ਭੂਆ ਕੋ ਜਾਣਾ ਮਾਸੀ ਕੋ ਜਾ ਕੇ ਰਹਿ ਜਾਂਦਾ ਹਫ਼ਤਾ ਹਫ਼ਤਾ ਦਸ-ਦਸ ਦਿਨ। ਤੇ ਉੱਥੇ ਕਹਿੰਦਾ, ਤੁਸੀਂ ਨਾਲ ਚਲੋ ਮੈ ਕਿਹਾ ਮੇਰਾ ਬੇਟ ਮੇਰਾ ਕਿਤੇ ਸਰਦਾ ਜਾ ਕੇ ਮੈ ਕਿਹਾ ਮੈਂ ਕਿਹਾ ਤੇਰੇ ਪਾਪਾ ਨੂੰ ਕਿਨੇ ਦੇਖਣਾ ਖਾਣਾ ਖੁਣਾ ਕਿੰਨੇ ਦੇਣਾ ਬਣਾ
ਹਾਂ-ਹਾਂ ਸਹੀ ਗੱਲ ਹੈ।
ਹਾਂਜੀ, ਤੇ ਉਹ ਵਾਲੇ, ਦੋ ਹਾਂਜੀ ਪਿੱਛੇ ਵੀ ਦੇਖਣਾ ਹੁੰਦਾ ਔਖਾ ਹੋ ਜਾਂਦਾ ਨਾ ਫਿਰ ਘਰ ਨੂੰ
ਹਾਂ ਏ ਤੇ ਆ ਘਰ ਵੀ ਦੇਖਣਾ ਹੁੰਦਾ ਮੁੜ ਤਾਂ ਘਰ ਹੀ ਆਉਣਾ ਹੁੰਦਾ ਹਫ਼ਤਾ ਲਾਕੇ ਆ ਜਾਂਦਾ
ਬਸ ਹਾਂਜੀ ਜਿੱਥੇ ਮਰਜੀ ਚਲੇ ਜਾਓ ਆਣਾ ਤੇ ਘਰ ਹੀ ਹੈ ਵਾਪ ਹਾਂਜੀ, ਹੂੰ। ਆਪਾਂ ਹੀ ਨੀ ਚਲੋ ਦਿਲ ਕਰਦਾ ਜਾਣ ਨੂੰ ਜਾਵਾਂਗੇ, ਹੂੰ
ਜਾਇਦਾ ਜਦੋਂ ਛੁੱਟੀਆਂ ਜਾਣਾ ਚਾਹੀਦਾ ਘੁੰਮਣਾ ਫਿਰਨਾ ਵੀ ਚਾਹੀਦਾ
ਹਾਂਜੀ-ਹਾਂਜੀ, ਇਹ ਤਾਂ ਹੈ ਹੀ ਹੈ ਗਰਮੀ ਬਹੁਤ ਆ ਗਰਮੀ ਕਰਕੇ ਕਿਸੇ ਪਾਸੇ ਨਿਕਲ ਹੀ ਨਹੀਂ ਹੁੰਦਾ। ਦਿੱਲ ਹੀ ਨੀ ਕਰਦਾ ਕਿਤੇ ਜਾਣ ਨੂੰ ਗਰਮੀ ਚ ਹਾਂਜੀ- ਹਾਂਜੀ ਅੱਜ ਤੇ ਬਹੁਤ ਬੁਰਾ ਹਾਲ ਹੋਇਆ, ਗਰਮੀ ਚ ਜਿੰਨੀ ਵਾਰੀ ਮਰਜ਼ੀ ਨਹਾ ਲੋ ਫਿਰ ਉਹੀ ਹਾਲ ਹੋ ਜਾਂਦਾ
ਹਾਂ ਜਿੰਨੀ ਮਰਜ਼ੀ ਵਾਰ ਨਹਾ ਲਓ ਨਹਾ ਕੇ ਵੀ ਸੁੱਖ ਨਈ ਹੈ। ਨਹਾ ਕਿ ਤਾਂ ਉਹ ਮੈਂ ਕ ਹੋਰ ਦੁੱਗਣੀ ਗਰਮੀ ਲੱਗਦੀ ਹੈ।
ਹਾਂਜੀ ਜ਼ਿਆਦਾ ਹੀ ਗਰਮੀ ਲੱਗਦੀ ਅਸੀਂ ਸੋਚਦੇ ਹਾਂ ਚਲੋ ਗਰਮੀ ਤੋਂ ਬਚਦੇ ਹਾ ਤੇ ਚਲੋ ਨਹਾ ਲਓ ਤੇ ਗਰਮੀ ਚ ਬਚਾਂਗੇ ਪਰ ਕਿੱਥੇ ਬਚ ਹੁੰਦਾ ਹਾਂਜੀ-ਹਾਂਜੀ ਹੋਰ ਜ਼ਿਆਦਾ ਟੈਂਪਰੇਚਰ ਹੋਇਆ ਪਿਆ ਮੌਸਮ ਬੋ ਹੋਇਆ ਪਿਆ ਗਰਮੀ ਵਾਲਾ, ਹਾਂਜੀ-ਹਾਂਜੀ। ਹ
ਓ ਅੱਛਾ ਮੈ ਸਭ ਠੀਕ ਹੈ ਚਲੋ ਫਿਰ, ਕਰੋ ਤੁਸੀਂ ਵੀ ਰੇਸਟ
ਹਾਂਜੀ ਹਾਂਜੀ ਠੀਕ ਐ ਜੀ ਓਕੇ ਜੀ ਸੀ ਕਾਲ ਓ